ਹੈਲੋ,
ਹਾਂਜ, ਹੈਲੋ।
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਕਰਦੇ ਪਏ?
ਬਤ ਵਧੀਆ ਕੁਛ ਵੀ ਨੀ, ਕੁੜੀ ਸੁੱਤੀ ਐ, ਮੈਂ ਸਾਈਡ ਤੇ ਕੀਤਾ, ਮੈਂ ਕਹਿਆ ਐ ਥੱਲੇ ਈ ਡਿਗ
ਅੱਛਾ-ਅੱਛਾ, ਮੈਂ ਤਾਂ ਕੱਪੜੇ ਤੋ ਰਹੀ ਸੀ। ਮਸੀਨ ਲਾਈ ਸੀ ਮੈਂ, ਹਾਂਜੀ।
ਪਹਲੇ ਤਾ ਕੱਪੜੇ ਤੋਵੋ ਫੇਰ ਸੁੱਕਨੇ ਪਾਓ, ਫੇਰ ਸੁੱਕ ਜਾਂਦੇ ਫੇਰ ਤੈਹ ਲਾ ਕੇ ਅਲਮਾਰੀ ਵੁਈ ਸਮ ਬੋ
ਹਾਂਜੀ ਹਾਂਜੀ ਇਹ ਤਾਂ ਹੈ।
ਹੂੰ ਆਪਣੀ ਅਲਮਾਰੀ ਸਾਂਭਣੀ ਆ ਪਰ ਮੈਂ ਸਾਂਭਦੀ ਨੀ ਆ ਮੈਂ ਕਿਆ ਖਲੇਰ ਦੇ ਨੇ ਪੂਰਾ ਕਮਰਾ ਖਿਲਰ ਜਾਣਾ ਐ ਮੇਰਾ
ਅਲਮਾਰੇ ਚ ਜਿੰਨੇ ਕੱਪੜੇ ਲਾ ਲੋੋ ਤੁਸੀਂ ਫੇਰ ਵੀ ਖਿਲਰਣੇ ਈ ਨੇ।
ਬਿਲਕੁਲ-ਬਿਲਕੁਲ
ਬੱਚੇ ਨੀ ਠੀਕ ਰਹਿਣ ਦਿੰਦੇ ਅਲਮਾਰੀ।
ਹੋਰ ਦੱਸੋ ਹੋਰ ਕੀ ਕਰਦੇ ਪਏ ਓ?
ਮੈਂ ਜੈਂ ਚੱਲ ਪੈਂਨੀ ਆ ਟੀ ਵੀ ਵਗੈਰਾ ਦੇਖ ਰਹੀ ਸੀ ਅੱਜ-ਕੱਲ ਨਾਟਕ ਵੀ ਸਾਰੇ ਇਹੋ ਜਿਹੇ ਆਉਣ ਲਗ ਗਏ ਨੇ ਕਿਹੜਾ ਨਾਟਕ ਦੇਖਾਂ? ਸਿਮ ਪਾਨ
ਹਾਂਜੀ ਏ ਤਾਂ ਹੈ ਹਾਂਜੀ, ਹਾਂਜੀ, ਹਾਂਜੀ ਏ ਤਾਂ ਹੈ। ਵੈਸੇ ਵਧੀਆ ਵੀ ਆਦੇ ਸੀ ਪਹਿਲਾਂ ਹੁਣ ਨੀ ਆਦੇ ਵਧੀਆ।
ਓ ਚਲਾ ਗਿਆ, ਓ ਰੋ ਰੀ ਐ, ਓ ਮਰ ਗਿਆ ਰੋ ਰਹੀ ਏ।
ਓ ਓ ਉਹਦੇ ਘਰ ਵਾਲੇ ਓ ਹਾਂ ਆਈ ਚੱਲਦਾ ਅੱਜ ਕੱਲ੍ਹ ਟੀ ਵੀ ਚ ਓ ਓਦੇ ਨਾਲ ਚਲੀ ਗਈ ਓਦੇ ਨਾਲ ਭੱਜਗੀ।
ਨਾ ਨਾ ਮ ਤਾਂ ਇੱਕੋ ਇੱਕੋ ਸ਼ੋਅ ਦੇਖਦੀ ਆ ਤਾਰਕ ਮੈਤਾ ਮਨੂੰ ਤੇ ਓਹੀ ਸੀਰੀਅਲ ਬੜਾ ਪੁਰਾਣਾ ਆ ਉਹ ਦੋ ਹਜ਼ਾਰ ਚਾਰ ਮੀਨੇ ਪਹਿਲਾਂ ਸ਼ੁਰੂ ਹੋਇਆ ਸੀ।
ਸੀਰੀਅਲ ਆ ਹਾਂਜੀ
ਦੋ ਹਜਾਰ ਚਾਰ ਚ ਸ਼ੁਰੂ ਹੋਇਆ ਸੀ ਅਸੀ ਉਸ ਟਾਈਮ ਚ ਦੇਖ ਰਹੇ ਆ।
ਅੱਛਾ-ਅੱਛਾ
ਜਦੋਂ ਓ ਸ਼ੁਰੂ ਹੋਇਆ ਸੀ ਸਾਡੇ ਘਰ ਨਵਾਂ-ਨਵਾਂ ਟੀ ਵੀ ਆਇਆ ਸੀ ਦੋ ਹਜ਼ਾਰ ਚਾਰ ਚ ਜਦੋਂ ਮੈਂ ਛੋਟੀ ਸੀ।
ਹਾਂਜੀ ਮੇਰਾ ਭਰਾ ਬੜਾ ਦੇਖਦਾ ਹੁੰਦਾ ਸੀ।
ਮੈਂ ਵੀ ਬੜਾ ਦੇਖਦੀ ਆ ਮੈ ਅਜੇ ਤਕ ਪੁਰਾਣਾ ਸੀਨ ਦੇਖਦੀ ਆ ਏਦੇ ਚ ਨਵੇਂ ਤਾਂ ਉਹ ਬੇਕਾਰ ਕਰਤ ਤੇ ਦਯਾ ਨਿਕਲ ਗੀ ਐ ਕੁਛ ਨਵੇਂ ਕਲਾਕਾਰ ਵਾੜੇ ਐ ਕੁਛ ਹਟਾ ਤੇ ਐ ਤੇ ਹੁਣ ਨਵਾਂ ਤੇ ਬੇਕਾਰ ਐ ਬਿਲਕੁਲ ਜਿਹੜੇ ਪੁਰਾਣੇ ਨੇ ਨਾ ਉਨੂੰ ਵੇਖ-ਵੇਖ ਬੜੀ ਹਸੀ ਆਉਦੀ ਮੈਨੂੰ ਅਜੇ ਤੱਕ।
ਹਾਂਜੀ ਹਾਂਜੀ ਮੇਰਾ ਭਰਾ ਸੀ ਬਾਈ ਸਾਲ ਦਾ ਗੁਜ਼ਰ ਗਿਆ। ਉਹ ਬੜਾ ਦੇਖਦਾ ਹੁੰਦਾ ਸੀ। ਉਹ ਬੜਾ ਹੱਸਦਾਂ ਹੁੰਦਾ ਸੀ। ਮੈ ਓਨੂੰ ਛੇੜ ਹੁੰਦੀ ਸੀ ਮੈਂ ਕਿਆ ਤੇਰੀ ਵਹੁਟੀ ਇੱਦਾਂ ਦੀ ਲੈ ਕੇ ਆਉਣੀ ਆ ਦਿਆ ਵਰਗੀ। ਓ ਦੇਖਦਾ ਹੁੰਦਾ ਸੀ ਸਾਨੂੰ ਦੇਖਣ ਨੀ ਦਿੰਦਾ ਹੁੰਦਾ ਸੀ ਟੀ ਵੀ। ਓਨੂੰ ਬੜਾ ਸ਼ੌਕ ਸੀ ਦੇਖਣ ਦਾ ਓਦਾ।
ਮੈਂ ਵੀ ਸਾਡੇ ਘਰੇ ਵੀ ਸਾਰੀ ਦਿਹਾੜੀ ਮੇਰੇ ਕਮਰੇ ਚ ਆਹੀ ਲਗਾ ਰਹਿੰਦਾ ਮੇਰੇ ਪੇਕੇ ਘਰ ਵੀ ਏਈਓ ਲਗਾ ਅੱਗੋਂ ਮੇਰੀ ਭੈਣ ਦੇ ਘਰ ਜੀਜਾ ਵੀ ਏਹੀਓ ਵੇਖ ਸਕਦੇ।
ਅੱਛਾ ਸਈ ਆ।
ਅੱਛਾ ਅੱਛਾ
ਹਾਂ ਮੇਰੇ ਜੀਜੂ ਨੂੰ ਬੜਾ ਸ਼ ਸ਼ੌਕ ਆ ਮੈਨੂੰ ਬੜਾ ਸ਼ੌਕ ਐ। ਮੇਰੇ ਡੈਡੀ ਨੂੰ, ਮੰਮੀ ਨੂੰ, ਭਰਾ ਨੂੰ ਸਭ ਨੂੰ ਬੜਾ ਸ਼ੌਕ ਐ ਤਰਸ ਦਾ ਦੇਖਣ ਦਾ।
ਓ ਹੈ ਈ ਇੰਨਾ ਵਧੀਆ।
ਰੋਣ ਧੋਣ ਦਾ ਨਾਟਕ ਨੀ ਐ ਕੋਈ ਰੋਣ ਦਾ ਸੀਨ ਸਾਰੇ ਅੱਛੀ ਫੈਮਿਲੀ ਦਿਖਾਈ ਗਈ ਏ ਇਕੱਠੇ ਮਿਲ-ਜੁਲ ਕੇ ਰਹਿੰਦੇ ਐ।
ਦਿਖਾਈ ਹੋਈ ਆ ਵੀ ਕਿੱਦਾਂ ਰਹਿਣਾ ਚਾਹੀਦਾ ਮਿਲ-ਜੁਲ ਕੇ ਏਦਾਂ ਦਿਖਾਇਆ ਹੋਇਆ ਓਦੇ ਚ।
ਆਂਦੀ ਐ।
ਹਾਂਜੀ
ਘਰ ਦੇ ਅੰਦਰ
ਹੋਰ ਅਆੱਜ ਕੀ ਬਣਾਓਣਾ ਤੁਸੀਂ?
ਦੇਖੋ, ਸਾਡੇ ਘਾਰ ਜੇੜਾ, ਨਾਲ ਓਈ ਓ ਸੀ ਲੰਗਰ ਸੀ ਮੈਂ ਰਾਜਮਾਂ ਚੋਲ ਖਾ ਲੇ। ਤੇ ਹਸਬੈਂਡ ਨੇ ਵੀ ਰਾਜਮਾ ਚੋਲ ਲੰਗਰ ਚੋਂ ਈ ਖਾ ਲੇ।
ਅੱਛਾ-ਅੱਛਾ।
ਕੀ ਕੰਮ ਆ ਜਾਏਗੀ।
ਸਈ ਆ, ਸਈ ਆ ਹੋਰ ਕੀ ਗਰਮੀ ਚ ਬਾਰ ਬਾਰ ਕੀ ਬਣਾਈਏ।
ਮੰਮੀ ਨੂੰ ਦੋ ਫੁਲਕੇ ਲਾਤੇ ਸੀ ਮੈਂ ਆਟਾ ਵੀ ਮੇ ਮਲੇਆ ਤੇ ਮੇਰੀ ਰੋਟੀ ਦੀ ਪੂਰੀ ਤੇਆਰੀ ਤੇ ਮੈਂ ਆਟਾ ਵੀ ਮਾੱਲ ਲੇਆ ਸਬਜੀ ਵੀ ਬਨਾ ਲੀ। ਤੇ ਹਸਬੈਂਡ ਕੈਨ ਲੱਗੇ ਨਾਲ ਰਾਜਮਾ ਚੋਲ ਲੱਗੇ ਆ, ਮੈਂ ਕੇਯਾ, ਫੇਰ ਲੈ ਈ ਆਓ ਖੁੱਦ ਖਾ ਆਏ। ਫਿਰ ਏਹੋ ਬਨਾਏਆ ਏ, ਡੈਡੀ ਕੈਂਦੇ ਮੈਂ ਵੀ ਖਾਈ ਆਨਾ ਰਾਜਮਾ ਚੋਲ ਤੇ ਬਨੇ ਫੇਰ ਏਥੇ ਨਾ ਲੋਕਾਂ ਨੂੰ, ਮ ਓ ਐ। ਸਵਾਦ ਲਾਗਦੇ ਰਾਜਮਾ, ਚੋਲ ਬਹੋਤ ਜਾਦਾ ਸਵਾਦ ਲਗਦੇ ਆ।
ਬਾਨ ਦੇ ਬੜੇ ਵਦਿਆ ਯਾ।
ਹਾਂਜੀ, ਤੇ ਫੇਰ ਓ ਤਿਨ, ਦੋਨੋ ਖਾ ਆਏ ਮੇਰੇ ਵਾਸਤੇ ਬੇ ਆਏ, ਮੰਮੀ ਨੂੰ ਮੰਮੀ ਚੋਲ ਖਾਂਦੀ ਨੀ ਐ। ਮੰਮੀ ਨੂੰ ਫੁਲਕੇ ਲਾ ਤੇ ਦੋ ਆਲੂ ਨਾ ਦੂਪੈਰ ਨੂੰ ਤਾ ਆਲੂ ਮਟਰ ਪਏ ਆ। ਕੁਛ ਨੀ ਕਰਨਾ ਸਿਰਫ ਫੁਲਕੇ ਲਾਨੇ ਆ।
ਹਾਂਜੀ।
ਆਵਾਂਗੇ ਅਪਨਾ ਨਈ-ਨਈ ਆਲੂ, ਮਟਰ, ਚੋਲ ਸੀ ਆਜ ਐਦਰ ਤਾ ਭੰਡਾਰਾ ਰਾਜਮਾ, ਚੋਲ ਲੱਗੇ ਸੀ ਸਟਾਲ, ਹਾਂ।
ਥੋਨੂੰ ਜਰੂਤ ਨੀ ਬਣਾਨ ਦੀ ਆੱਜ।
ਅਨ, ਆਟਾ ਮਲ ਫੁਲਕੇ ਲਾਨੇ ਆ।
ਅੱਛਾ।
ਹੋਰ ਕੁਛ ਨੀ ਕਰਨਾ।
ਠੀਕ ਐ।
ਮੈਂ ਤਾਂ ਕੱਪੜੇ ਧੋਰੀ ਸੀ ਮੈਂ ਕਾ ਧੋ ਲਵਾਂ ਉੱਪਰ ਧੁੱਪ ਇਨੀ ਹੋਈ ਪਈ ਸੀ, ਹੁਣ ਛਾਂ ਜੀ ਆਈ ਆ ਥੋੜੀ ਜੀ।
ਮਾਨ ਸੀ ਖਿਚੜੀ ਬਨਾਣ ਤੇ, ਫਿਰ ਮੈਂ ਕੇਆ ਮਟਰ ਬਨਾਏ ਆ, ਆਲੂ ਬਨਾਏ ਆ ਓ ਕੀਉ ਬਨਾਵਾਂ ਖਿਚੜੀ ਆਲੇ ਖਾਜਾ ਅਪਣੇ ਆਸਤੇ।
ਹਾਂਜੀ।
ਮੈ ਹੁਨ, ਆੱਜ ਰਾਜਮਾ ਚੋਲ ਈ ਖਾਲੋ ਓਰ, ਕਾੱਲ ਬਨਾ ਲਾਂਗੇ ਖਿਚੜੀ।
ਕੜੀ ਵੀ ਵਦੀਆ ਲਾਗਦੀ ਆ ਵੈਸੇ।
ਹਾਂਜੀ, ਸੁ ਸਵਾਦ ਲਗਦੀ ਐ, ਕੜੀ, ਚੋਲ ਤਾ ਮੇਰੇ ਫੇਵਰੇਟ ਐ, ਪਤਾ ਜਦੋਂ ਮੈਂ ਜਾਂਨੀ ਆ ਨਾ ਆਪਨੇ ਪੇਕੇ
ਹਾਂਜੀ।
ਸਵੇਰੇ ਮੇਰੀ ਭੈਨ ਨੂੰ ਪਤਾ ਐਨੇ ਬਜਾਰੋਂ ਖਾਨੀ ਆ, ਫੇਰ ਏ ਭਠੂਰੇ ਛ ਤੋਲ ਬਣਾ ਲੈਂਦੀ ਐ, ਦੁਪੈਰੇ ਓਨੇ ਕੜੀ ਕੜੀ ਓਨੇ ਦੂਪੈਰੇ ਬਨਾਨੀ ਹੀ ਬਨਾਨੀ ਆ, ਕੁੱਛ ਵੀ ਹੋਜੇ ਓਨੂੰ ਪਤਾ ਐਨੂੰ ਕੜੀ ਚੋਲ ਪਸੰਦ ਹੈਗੇ ਆ।
ਦੁਪੈਰੇ ਓਨੇ ਕੜੀ-ਚੋਲ ਬਨਾ ਨੇ ਆ, ਰਾਤੀ ਤੇ ਬਚੇਆ ਕਚੇਆ ਹੋਏਆ ਸਵੇਰ ਦੇ ਛੋਲੇ, ਦੁਪੈਰ ਦੇ ਕੜੀ-ਚੋਲ ਹਾਰ
ਸਈ ਏ, ਵਦੀਆ ਬਣਾਂਦੇ ਹੋਣੇ ਆ।
ਆਲੂ ਓ ਕੜੀ ਪਤੈ।
ਕੜੀ।
ਨਾ ਕੜੀ ਕੁਕੱਰ ਚ।
ਕੁੱਕਰ ਚ, ਕੜੀ ਕੋਣ ਬਣਾਂਦਾ?
ਸੀਟੀਆਂ ਲਾਕੇ ਬਣਾਂਦੀ ਆ ਓ ਕੜੀ।
ਅੱਛਾ, ਅਸੀਂ ਤਾਂ ਪਤੀਲੇ ਚ ਬਣਾਨੇ ਆ ਯਾ ਓਦੇ ਚ, ਕੜਾਈ ਚ।
ਬਾਈਕ ਤੁਸੀਂ ਦੱਸਿਆ ਕੁੱਕਰ ਸੇਮ ਉਹੀ ਬੰਦੇ ਤੋਂ ਲੈ ਕੇ ਕਾਇਮ ਕਰ ਸਕਦਾ ਕੁੱਕਰ
ਕੁੱਕਰ ਚ ਕੱਟ ਲੱਗਦਾ ਮੈਂ ਸੱਚੀ ਅੱਜ ਤੱਕ ਨਹੀਂ ਦੇਖੀ ਐਵੇਂ ਕੋਈ ਕੁੱਕਰ ਚ ਕੜਾਈ ਉਹ ਬਣਾਦਾ ਵਾ ਕੜੀ
ਨਹੀਂ ਕੋਲ ਬਣਾਉਂਦੇ ਹਾਂ ਨਾ ਵੇਸਨ ਦਾ ਹਾਂਡੀ ਚ ਐਵੇਂ ਤੇਲ ਕੋਲ ਬਣਾ ਕੇ ਤੇ ਸੀਟੇ ਲਵਾਉਣੀਆਂ ਨੇ ਚਾਰ ਪੰਜ ਸੀਟੀਆਂ ਲਵਾ ਦੋ ਥੋੜਾ ਬਹੁਤ ਪਾਣੀ ਬਾਹਰ ਨਿਕਲੇਗਾ ਪਰ ਉਹ ਨਿਕਲੇਗਾ ਹੀ ਨਿਕਲੇਗਾ ਚਾਰ ਪੰਜ ਸਿਟੀ ਆਲੂ ਆ ਕੇ ਤੇ ਜੋ ਅਸੀਂ ਫਿਰ ਜਿਵੇਂ ਤੜਕਾ ਤੜਕਾ ਪਾਉਣਾ ਆ ਤੜਕਾ ਤੁੜਕਾ ਪਾਓ ਪਕੌੜੇ ਵਗੈਰਾ ਆਓ ਦੋ ਮਿੰਟ, ਪੰਜ ਮਿੰਟ ਉਬਾਲ ਲੋ ਕੜੀ ਨੂੰ ਗੱਲ ਕੜੀ ਬਾਨ ਗੀ।
ਸਹੀ ਵਿੱਚ
ਇਹ ਵਿੱਚ ਨਵੀਂ ਬਣਾਈਏ
ਅਸੀਂ ਅਸੀਂ ਤਾਂ ਉਹਦੇ ਚ ਬਣਾਉਦੇ ਹਾਂ ਪਤੀਲੇ ਚ
ਮੇਰੀ ਸਾਥੀ ਮੇਰੇ ਵਿੱਚ ਬਣਾਉਂਦੀ ਆ ਮੇਰੀ ਮੰਮੀ ਹਾਂਡੀ ਚ ਬਣਾਉਂਦੀ ਆ ਪਰ ਮੇਰੀ ਜਿਹੜਾ ਭੈਣ ਨੇ ਮੈਨੂੰ ਕੁੱਕਰ ਸਣਾਣੀ ਸਿਖਾਈ ਰਾਤ ਨੂੰ ਮੇਰੇ ਹਸਬੈਂਡ ਕਹਿੰਦੇ ਘੜੀ ਬਣਾਓ ਅੱਠ ਵਜੇ ਮੈਂ ਲਿਆਓ ਕੜੀ ਕੁੜੀ ਕੁੱਕਰ ਚ ਪਾਈ ਸਟੀਆਂ ਲਵਾਈਆਂ ਪੰਜ ਛੇ ਉੱਪਰ ਕੜਾਈ ਚੌਲ ਬਣਾਏ ਕੜੀ ਚੌਲ ਬਣ ਗਏ
ਵਧੀਆ ਤੁਸੀਂ ਤਾਂ ਮੈਂ ਤਾਂ ਪਹਿਲੀ ਸੱਚੀ ਮੈਂ ਪਹਿਲੀ ਵਾਰੀ ਹੀ ਸੁਣਿਆ ਕੁੱਕਰ ਚ ਕੜੀ ਬਣਦੀ ਹੋਈ
ਬੰਦੀ ਹੈ ਸੇਮ ਉਹੀ ਤੁਸੀਂ ਤਰ੍ਹਾਂ ਕਦੋਂ ਵੀ ਕੋਲ ਹਾਂਡੇ ਚ ਪਾ ਕੇ ਕਾਲਣੇੇ ਆ ਨਾ ਉਬਾਲਣੇ ਆ ਅਸੀਂ ਹਾਂਡੇ ਚ ਨੀ ਪਾਉਣਾ ਕੁਕਰ ਚ ਪਾ ਕੇ ਸੀਟੀਆ ਲਵਾਉਣੀਆਂ ਪੰਜ ਛੇ ਫੁੱਲੀਆਂ।
ਅੱਛਾ -ਅੱਛਾ ਯਾਨੀ ਕਿ ਬਾਹਰ ਨੀ ਨਿਕਲਦੀ ਨੌਕਰ ਚੋਂ
ਦੇਗੀ ਬਾਵਜੂਦ ਜੋ ਛੋਲੇ ਵਗੈਰਾ ਬਣਾਉਂਦੇ ਹਾਂ ਪਾਣੀ ਨਿਕਲਦਾ ਪਰ ਐਸਾ ਥੋੜਾ ਬਹੁਤ ਨਿਕਲੇਗੀ ਬਾਹਰ!
ਹਾਂਜੀ।
ਅੱਛਾ ਅੱਛਾ ਮੈਂ ਉਹੀ ਸੋਚ ਰਹੀ ਹਾਂ ਮੈਂ ਕਿਹਾ ਸੀ। ਜੇ ਸਾਡੇ ਵਰਗੇ ਬਣਾਉਣ ਲੱਗੇ ਨਾ ਕੁੱਕਰ ਦੇ ਜਿਹੜੀ ਕੜੀ ਹੋਣੀ ਆ ਨਾ ਪੂਰੀ ਰਸੋਈ ਚ ਖਿਲਰ ਜਾਣੀ ਆ ਸੱਚੀ
ਅੱਧ ਕੁੱਕਰ ਚ ਕੀ ਰਾਤ ਦਾ ਪਲੈਨ ਬੰਦਾ ਨਹੀਂ ਮੈਂ ਬਣਾਈ ਹੈ ਮੈਂ ਦੋ ਤਰਾਂ ਵਾਰੀ ਕੁੱਕਰ ਚ ਬਣਾਈ ਹੈ ਕੜੀ ਨੂੰ ਭੇਦ ਬਣਾ ਕੇ
ਅੱਛਾ- ਅੱਛਾ।
ਕੀ ਤੁਹਾਨੂੰ ਸਿਖਲਾਈ ਤੇ ਮੇਰੇ ਭੂਆ ਨੇ ਮੇਰੀ ਮੇਰੀ ਭੂਆ ਨੂੰ ਸਿਖਾਈ ਸੀ ਮੇਰੇ ਮੇਰੀ ਭੂਆ ਦੇ ਜੇਠ ਨੇ
ਅੱਛਾ।
ਮੇਰੀ ਭੂਆ ਦੇ ਜੇਠ ਕੜੀ ਬਹੁਤ ਪਸੰਦ ਸੀ ਉਹ ਕੰਮ ਕਰਦੇ ਸੀ ਬਾਹਰ ਆਫਿਸ ਵਗੈਰਾ ਦਾ ਉਹਨਾਂ ਕੋਲ ਟਾਈਮ ਤੇ ਇਨਾ ਹੁੰਦਾ ਨੀ ਸੀ। ਤੇ ਉਹਨਾਂ ਨੇ ਕੁੱਕਰ ਚ ਬਣਾਉਣੀ ਸਟਾਰਟ ਕੀਤੀ ਕੁੱਕਰ ਸਹੀ ਬਣੀ ਵੇਖ ਵੇਖ ਕੇ ਭੂਆ ਨੇ ਬਣਾਉਣੀ ਸਟਾਰਟ ਕੀਤੀ ਕੁੱਕਰ ਚ ਭੂਆ ਦੀ ਵੀ ਸਹੀ ਬਣੀ ਵੇਖ ਵੇਖ ਕੇ ਭੈਣ ਨੇ ਬਣਾਉਣੀ ਸਟਾਰਟ ਕੀਤੀ ਭੈਣ ਦੀ ਵੀ ਸਹੀ ਮੈਂ ਵੀ ਬਣਾਣੀ ਸ਼ੁਰੂ
ਦੇਖਲੋ ਜੇ ਮੈਂ ਬਣਾਉਣੇ ਸ਼ੁਰੂ ਕਰਤੀ ਦੇਖ ਲੈਣਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੇਣੀ ਜੇ ਮੇਰੀ ਖਰਾਬ ਹੋ ਗਈ ਉਪਰ ਚੋਂ ਬਾਹਰ ਨਿਕਲ ਗਏ ਸਾਰੇ
ਥੋੜੇ ਬਹੁਤ ਨਲਦੀ ਆ ਬਾਹਰ ਥੋੜੀ ਬਹੁਤ ਨਿਕਲੇਗੀ ਬਾਹਰ ਸਸਰੀ ਬਹੁਤ ਹੀ ਨਿਕਲਦੀ ਹੈ ਨਹੀਂ ਸਾਡੇ ਨਿਕਲਦੀ
ਐਚ ਕੋਰ
ਥੋੜੀ ਬਹੁਤ ਨਿਕਲਦੀ ਹੈ ਜਿਵੇਂ ਅੱਧਾ ਗਲਾਸ ਦੀ ਨਿਕਲਦੀ ਬਸ ਕਿਉਂਕਿ ਕੁੱਕਰ ਬਿਲਕੁਲ ਫੁੱਲ ਹੁੰਦਾ ਨਾ ਕਈ ਲੋਕੀ ਪੂਰਾ ਫੁੱਲ ਭਰਦੇ ਨੇ ਕਈ ਲੋਕੀ ਅੱਧਾ ਭਰਦੇ ਆ ਤੇ ਉਸ ਹਿਸਾਬ ਨਾਲ ਚਲਦੀ ਸਿਮ ਨੀ ਕਰਦੀ ਕੜੀ ਅਸੀਂ ਬਣਾਈ ਮੈਂ ਕਿੰਨੀ ਵਾਰ ਬਣਾ ਚੁੱਕਿਆ ਦੋ ਤਿੰਨ ਕਹਿ ਤੇ ਆ ਕੜੀ ਬਣਾਈ ਮੈਂ ਕੁਕਰ ਚ
ਅੱਛਾ ਅੱਛਾ ਕੋਈ ਨਾ ਫਿਰ ਆਪਾਂ ਵੀ ਬਣਾ ਕੇ ਦੇਖਾਂਗੇ
ਹਾਂ ਕਰਨਾ ਤਾਂ ਹੈ ਸੇਮ ਹੋਈ ਹੈ ਅੱਧਾ ਪੋਸ਼ਨ ਪਾਵੇ ਵਿੱਚ ਪਹਿਲਾਂ ਪਾ ਦੋ ਬਾਅਦ ਚ ਪਾ ਦੋ ਕੜਵੀ ਹੋਈ ਚ
ਠੀਕ ਆ ਫਿਰ
ਟੇਸਟ ਆਉਂਦਾ ਆ ਤੇ ਲੋਕੀ
ਪੋਇਮ ਕੱਲ ਹੀ ਬਣਾ ਕੇ ਦੇਗੀ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੂਗੀ
ਆ ਕੋਈ ਨਹੀ ਪੰਜ ਛੇ ਸੀਟੀਆਂ ਖੁੱਲੀ ਲਆਣਾ ਕੁੱਕਰ ਕੜੀ ਨੂੰ ਨਹੀਂ ਨਿਕਲਦੀ ਥੋੜੀ ਬਹੁਤ ਨਿਕਲੇਗੀ ਥੋੜੀ ਬਹੁਤਾ ਨਿਕਲੇਗੀ ਉਹ ਪਹਿਲਾਂ ਕਹਿੰਦੇ ਥੋੜੀ ਬਹੁਤਾ ਨਿਕਲੇਗੀ
ਅੱਛਾ -ਅੱਛਾ। ਇੱਕ ਵਾਰੀ ਮੈਂ ਦੱਸਦੀ ਆ ਮੇਰੇ ਹਸਬੈਂਡ ਉਹ ਬਣਾ ਰਹੇ ਸੀ ਲੱਸੀ ਉਹਦੇ ਚ ਪਾ ਕੇ ਉਹ ਹੁੰਦਾ ਨੀ ਮਿਕਸਰ ਉਹ ਜੀ ਜਿਦੇ ਆਪਾਂ ਮਸਾਲਾ ਮਸਾਲਾ ਕਿਦੇ ਉਹ ਵੱਡਾ ਜੱਗ ਸੀਗਾ ਚਲੋ ਮਸਾਲਾ ਛੋਟੇ ਚ ਉਹ ਚ ਪਾ ਕੇ ਲੱਸੀ ਦਹੀਂ ਪਾਣੀ ਪਾ ਤਾਂ ਵਿੱਚ ਉਹਨੂੰ ਘੁਮਾਉਂਦੇ ਪਏ ਸੀ। ਪੂਰੀ ਰਸੋਈ ਚ ਲੱਸੀ -ਲੱਸੀ ਪੂਰੀ ਰਸੋਈ ਚ ਮੈਂ ਕਿਹਾ ਦੱਸੋ ਮੈਂ ਕਿਹਾ ਪਾਣੀ ਬਾਅਦ ਚ ਪਾਉਣਾ ਸੀ ਪਹਿਲਾਂ ਦਹੀਂ ਤੁਸੀਂ ਉਹਗਾਨੀ ਸੀ ਇਹਦੇ ਚ ਪਾਣੀ ਨਾਲੇ ਮੈਂ ਘੱਟ ਪਾਣਾ ਸੀ।
ਢੱਕਣ ਤੇ ਹੱਥ ਰੱਖਣਾ ਸੀ ਨਾ ਦਬਾ ਕੇ
ਢੱਕਣ ਤੇ ਉਹ ਰੱਖਿਆ ਹੋਇਆ ਸੀ ਉਹ ਫਿਰ ਵੀ ਬਾਹਰ ਨਿਕਲ ਗਈ ਉਛਲ ਕੇ ਚਲਦੀ ਕਿੰਨੀ ਤੇਜ਼ ਆ ਹਾਂਜੀ ਮੈਂ ਲਓ ਕਰਲੋ ਸਾਰੀ ਰਸੋਈ ਦੇ ਬਰਤਨ ਭਾਂਡੇ ਸਾਰੇ ਦਹੀਂ ਲੱਸੀ ਚ ਹੋ ਗਏ ਸੀ ਸਾਰੇ ਧੋਤੇ
ਖਾਣੇ ਪੀਤੀ ਹੈ
ਮੈਂ ਕਿਹਾ ਚੱਟ ਲਓ ਬਰਤਨਾਂ ਤੇ ਲੱਸੀ ਚਿੜ ਗਏ ਸੀ ਕਹਿੰਦਾ ਤੇਰੀ ਨੀਂਦ ਪਹਿਲਾਂ ਲੱਗੀ ਹੋਈ ਸੀ ਇਹਦੇ ਤੇ ਮੈ ਕਿਹਾ ਪੀਂਦੀ ਨੀ ਮੈਨੂੰ ਮੇਰੀ ਨੀਂਦ ਕਿੱਥੇ ਲੱਗਣੀ ਆ
ਮੈਂ ਮੇਰੇ ਮੂੰਹ ਤਾਈ ਨਹੀ ਨਿਕਲ ਗਿਆ ਮੈਂ ਕਿਹਾ ਸਾਰੇ ਭਾਂਡੇ ਲਭੇੜ ਤੇ ਮੈਂ ਕਿਹਾ ਚੱਟ ਲੋ ਮੈਂ ਕਿਹਾ ਇਹਨਾ ਤੁੂੰ ਲੱਸੀ ਪੀ ਲੋ ਚਟ -ਚਟ ਕੇ ਕਲਪਾ ਦਿੰਨੀ ਆ ਪੂਰੀ ਦੇਖਣਾ ਤੁਸੀਂ ਕਦੇ ਮਿਲਣਾ ਸਾਨੂੰ ਫਿਰ ਪਤਾ ਲੱਗੇਗਾ ਕਹਿੰਦੇ ਸੀ ਕਹਿੰਦੇ ਚੱਲਾਂਗੇ ਘੁੰਮਣ ਮੈਂ ਕੇ ਠੀਕ ਹੈ ਮੈਂ ਕੇ ਹਲੇ ਮੌਸਮ ਜਾ ਸਹੀ ਹੋ ਜਾਵੇ ਨਾ ਥੋੜਾ ਗਰਮੀ ਚ ਘੱਟ ਹੋ ਜਾਵੇ ਤਾਂ ਆਵਾਂਗੇ
ਆਇਓ -ਆਇਓ ਜ਼ਰੂਰ ਆਇਓ ਫੋਨ ਕਰਕੇ ਆਇਓ ਕੀ ਨਾ ਜਾ ਕੇ ਮਨ ਲੱਗਦਾ ਹਾਂ ਪਠਾਨਕੋਟ ਬਾਏ ਲਾ ਕੇ ਹਾਂ ਤੁਹਾਡੇ ਟਰੇਸ ਕਰਕੇ ਟੇਸ਼ਣ ਤੇ ਪਹੁਚ ਜਾਂਦੀ
ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ
ਹਾਂਜੀ